ਹ
ਹਾਂਜੀ ਹੁਣ ਮਿਲ ਗਏ ਮੈਂ ਕਹਿ ਰਿਹਾ ਬੜੇ ਪਿਆਰ ਨਾਲ ਨਾ ਉਹਨੂੰ ਸਮਝਾ
ਉਹ ਉਹਨਾਂ ਦੇ ਤਿੰਨ ਚਾਰ ਦਿਨ ਕੋਲ ਨੀ ਆਈ ਸੀ ਕੱਲ ਹੀ ਆਈ ਉਹਦੀ
ਗੱਲ ਮੈਂ ਜਿਹੜੀ ਕਹਿ ਰਿਹਾ ਨਾ ਉਹਨੂੰ ਧਿਆਨ ਨਾਲ ਸੁਣ
ਇੰਨੇ ਫੋਨ ਨੀ ਕਰਦੇ ਉਹ ਕਦੀ ਕਦੀ ਕਰਦੀ ਉਹਨੂੰ ਆਪਣੀ ਮਾਈਗ੍ਰੇਨ ਦੀ ਪ੍ਰੋਬਲਮ ਹੋ ਵੀਓ ਕਹਿੰਦੀ ਮੈਨੂੰ
ਤੇ ਉਹ ਤਾਂ ਹੋਣੀ ਹੈ ਸਾਰੀ ਦਿਹਾੜੀ ਸਾਡੇ ਦਿਮਾਗ ਵਿੱਚ ਉਹ ਇੰਝ ਏ ਉਹ ਇੰਝ ਏ
ਉਹ ਨਾਲ ਉਹ ਆਪਣੇ ਘਰੋਂ ਪਰੇਸ਼ਾਨ ਅੱਛਾ ਤੁਹਾਨੂੰ ਨੀ ਕੁਝ ਕਹਿ ਰਹੀ ਉਹ ਸੋਨੂੰ ਸੋਨੂੰ ਮਿਸਬਿਹੇਵ ਕਰਦਾ ਉਹਦੇ ਤੋਂ ਪਰੇ ਪ੍ਰਛਾਨ ਏ ਓ
ਚੱਲ ਠੀਕ ਹੈ ਛੋ ਵਸ ਇਹ ਕਿ ਸਾਨੂੰ ਇਹ ਚਾਹੀਦਾ ਕਿ ਅਸੀ ਦੂਜਿਆਂ ਦੀਆਂ ਗੱਲਾਂ ਜਿੰਨੀਆਂ ਸੁਣਨਗੇ ਨਾ ਤੇ ਉਹ ਸਿਰ ਤੇ ਨਾ ਆਪਣੇ ਭਾਰ ਪੈਂਦੇ ਨੇ ਤੁਹਾਨੂੰ ਨਹੀਂ ਸਮਝ ਆਏਗੀ ਇਹ ਬੜਾ ਸਮਝਾ ਚੁੱਕਿਆ ਮੈਂ ਬਾਕੀ ਚ ਕਦੇ ਜੋ ਜੋ ਕਰ ਉੱਥੋਂ ਦੂਰ ਜਿੰਨਾ ਦੂਰ ਹਟੋਗੇ ਨਾ ਆਪਣਾ ਮਨ ਹਲਕਾ ਹੋਣਾ ਸ਼ੁਰੂ ਹੋ ਜਾਏਗਾ ਮੰਨ ਲੈ ਕੱਲ ਕਿੱਥੋਂ ਬਣਾ ਹੈ ਸ਼ਾਂਤੀ ਕਿੱਥੋਂ ਹੋਣੀ ਹੈ ਨਾਨਕ ਦੁਖੀਆ ਸਭ ਸੰਸਾਰ ਸਾਫ ਸਾਫ਼ ਲਿਖਿਆ ਨਾ ਬਾਣੀ 'ਚ ਲਿਖਿਆ ਹੈ ਨਾਨਕ ਦੁਖੀਆ ਸਭ ਸੰਸਾਰ ਸੰਸਾਰ ਰੋਗੀ
ਥੱਲੇ ਆਂਟੀ ਨੇ ਨੀ ਪੁੱਛਿਆ ਕਿਵੇਂ ਮੈਂ ਕਦੋਂ ਆਣਾ ਜਾਂ ਕੋਈ ਗੱਲ ਤੇ ਨੀ ਕੀਤੀ ਮਿਲੇ ਤੇ ਨਹੀਂ
ਨਹੀਂ, ਕਿਸੇ ਨੇ ਕੁਛ ਨੀ ਪੁੱਛਿਆ ਕੋਈ ਨਹੀਂ ਸਾਹਮਣੇ ਸੀ ਮਟੀਮਾਂ ਤੋਂ ਪਰਸੋਂ ਦੀ ਗੱਲ ਹਾਂ ਕੱਲ ਦਾ ਪਰਸੋਂ ਲਿਆ ਉਸ ਤੋਂ ਪਹਿਲੇ ਦੀ ਗੱਲ ਅੱਜ ਮੰਗਲਵਾਰ ਹੈ ਨਾ ਸ਼ਨੀਵਾਰ ਸ਼ਨੀਵਾਰ ਦੀ ਗੱਲ ਮੈਂ ਕਿਹਾ ਸਾਹਮਣੇ ਸ਼ੀਮਾ ਆਂਟੀ ਬਾਰ ਖੜ੍ਹੇ ਸੀ। ਜਾੜੂ ਹਾਰੇ ਤੇ ਅਹ ਦਲਜੀਤ ਜਾਰੀ ਗਿਆ ਮਕਾਨ ਦਲਜੀਤ ਗਈ
ਹਾਂ,
ਕਹਿੰਦੇ ਅੱਛਾ ਕਹਿੰਦੇ ਖਾ ਖੇਰ ਮੈਂ ਕਿਹਾ ਮੈਂ ਬਣਾ ਰਿਹਾ ਬੇਟੇ ਮੇਰੇ ਤੇ ਬਸ ਬਰਤਨ ਮਾਂਜੇ ਮੂੰਜੇ ਮੈਂ ਦਿੱਕਤ ਆ ਖਾ ਬਣਾੇ ਮੈਂ ਕੋਈ ਦਿੱਕਤ ਨਹੀਂ ਹੈ ਖਾ ਆਪ ਯਾਂ ਖਾ ਲਿਆ ਕਰੋ ਮੇਰੇ ਪਾਸ ਮੈਂ ਆ ਗਿਆ ਕਲ ਖੜੇ ਸੀ ਮੈਂ ਕਿਹਾ ਫਿਰ ਨੀਚੇ ਵਾਲੇ ਵੀ ਕਹਿ ਦੇਤੇ ਹੈ ਖਾਣੇ ਖਾ ਲੋ ਮੈਂ ਕਿ ਮੈਂ ਬਸ ਬਣਾ ਲਤਾ ਅੱਛਾ ਕਹਿੰਦੇ ਜਦ ਵੀ ਜ਼ਰੂਰਤ ਹੋਵੇ ਬਤਾ ਦਿ ਬੇਟੇ ਕੋਈ ਦਿੱਕਤ ਨੀ ਹੈ ਖਾਣੇ ਮਰਜੀ ਪਓ ਮੈਂ ਕਿਹਾ ਠੀਕ ਆ ਸਾਹਮਣੇ ਦ ਦਿਨ ਪਤਾ ਤੁਹਾਡਾੱਗੇ
ਹੂੰ।
ਫ਼ੋਨ ਆਇਆ ਸੀ।
ਹੂੰ
ਅੱਛਾ ਕੀ ਕਹਿੰਦੇ
ਕੁਛ ਨੀ ਹਾਲ ਚਾਲ ਕੁਛ ਨੀ
ਅੱਛਾ,
ਉਸ ਦਿਨ ਫ਼ੋਨ ਆਇਆ ਸੀ ਜਿਸ ਦਿਨ ਸਿਮਰਨ ਆਈ ਸੀ ਸ਼ਾਮੀ ਕਹਿੰਦੀ ਕੋ ਦੀਦੀ ਘਰ ਈ ਉਹ ਕੋਈ ਰਿਸ਼ਤੇਦਾਰ ਆਏ ਨੇ ਮੈਂ ਕਿਹਾ ਮੈਂ ਤੇ ਬਰਾੜੇ ਆ ਕਹਿੰਦੀ ਦੋ ਕੁੜੀਆਂ ਜਹੀਆਂ ਖੜੀਆਂ ਸੀ ਗਰੀਬ ਦੇ ਬਾਹਰ ਘੁੰਮਦੀਆਂ ਪਈਆਂ ਸੀ ਮੈਂ ਕਿਹਾ ਨਨਾਣ ਆਈਏ ਮੈਂ ਕਿਹਾ ਉਹਦੀ ਕੁੜੀ ਇ ਤੇ ਜੇਠ ਦੀ ਕੁੜੀ ਕਹਿੰਦੀ ਤੇ ਤੁਸੀਂ ਇੱਥੇ ਨੀ ਹੋਵ ਕਰਨਾ ਮੈਂ ਨੀ ਆ ਇੱਥੇ ਮੈਂ ਕਿਹਾ
ਤੇ ਆਹੋ ਸ਼ਾਮੀ ਘੁੰਮਦੀਆਂ ਹੋਣੀਆਂ ਸ਼ਾਮੀ ਚੜੀ ਓਨੀ ਉੱਥੇ
ਪਰ ਜਾਣ ਜਾਣ ਵੇਲੇ
ਜੋ ਵੀ ਹੈ ਮੈਂ ਮੈਨੂੰ ਕੀ ਪਤਾ ਕਹਿੰਦੀ ਕਹਿੰਦੀ ਤੈਨੂੰ ਅਸੀਂ ਨੇ ਦੋ ਕੁੜੀਆਂ ਕਹਿੰਦੀ ਘੁੰਮਦੀ
ਇੱਕ ਪੰਜਾਹ ਇੱਕ ਬੰਦੇ ਨੇ ਅੰਦਰ ਆਏ ਨੇ ਉਹ ਆਉਂਦੇ ਸੀ ਮੈਂ ਰਸੋਈ ਚ ਹੋ ਗਈ ਤੇ ਉਹ ਅੰਦਰ ਬੈਠੀ ਨੇ ਤੇ ਨਿੰਬੂ ਪਾਣੀ ਬਣਾਇਆ ਫ ਉਹ ਪੀਤਾ ਹੈ ਤੇ ਮੈਂ ਜੇ ਫੜੇ ਸੀ ਗਲਾਸ ਤੇ ਨੀਂਹਤ ਆ ਗਈ ਚਾਚੂ ਮੈਂ ਮਾਂਜਦੇ ਨੇ ਮੈਂ ਕਿਹਾ ਰਹਿਣ ਦੇ ਬੇਟੇ ਕਹਿੰਦੇ ਕੋਈ ਗੱਲ ਨੀ ਮੈਂਦੇ ਮ ਕਲਾਸ ਮਾਂਜਣ ਲੱਗ ਗ ਤੇ ਸਿਮਰਨ ਆ ਕਹਿੰਦੇ ਤੂੰ ਕਿਉ ਮੰਜਦੀ ਪੀਏ ਮਹਿੰਦੇ ਵਰੇ ਕੋਈ ਗੱਲ ਨ ਕਹਿੰਦੇ ਨ ਭੂਆ ਜੀ ਮੈਂ ਕਰ ਦਿੰਦੀ ਆ ਤੇ ਦੁਬਾਰਾ ਉਹਨੇ ਕਿਹਾ ਹੀ ਨਹੀਂ ਸਿਮਰਨ ਨੂੰ ਸਿਮਰਨ ਨੇ ਕਹਿੰਦਾ ਬੱਚਾ ਕੋਈ ਗੱਲ ਨ ਕੋਈ ਗੱਲ ਕੁਛ ਨੀ ਕਹਿਣਾ ਉਹ ਅੰਦਰ ਬੈਠੇ ਰਹੇ ਨੇ ਫਿਰ ਕਹਿੰਦੀ ਰਹੀ ਬੂਆ ਨੂੰ ਮੈਨੂੰ ਕੰਮ ਕਹਿੰਦੀ ਤੂੰ ਬੈਠ ਕਰ ਲਾਂਗੀ ਮੈਂ ਕੋਈ ਗੱਲ ਨੀ ਤੇ ਫਿਰ ਕਹਿੰਦੀ ਚੂ ਲਿਆਇ ਲਗਾ ਦਿਓ ਉਹ ਲਗਾ ਤੀ ਬਸ ਉੱਥੇ ਬੈਠੀ ਰਦੀ ਲਾਈਟ ਗਈ ਇੱਕ ਦੋ ਵਾਰੀ ਫਿਰ ਉੱਠ ਕੇ ਪਰਲੇ ਕਮਰੇ ਚਲੀ ਗਈਆਂ ਨੇ ਬੈਠੀਆਂ ਨੇ ਆਰਾਮ ਨਾਲ ਆਪੇ ਲੱਗੀਆਂ ਨੇ ਦੋਨੋਂ ਬਸ ਹੋਰ ਕੀ ਕਰਨਾ ਸ਼ਾਮੀ ਜਦੋਂ ਜਾਣਾ ਸੀ ਉਸ ਤ
ਡਰੈਸਿੰਗ ਡਰੂਸਿੰਗ ਤੇ ਨੀ ਕੋ ਲਿਆ ਮੇਰਾ ਤਿਆਹਰ ਢਾਹੁਣ ਵਾਸਤੇ ਵਾਸਤੇ ਫੇਰ ਗੱਲਾਂ ਕਰਦੇ ਨੇ ਨਾ ਸਮਾਨ ਹੈ ਹੈ ਵੋ ਹੈ ਮੈਂ ਪਿੱਛੇ ਪਿੱਛੇ ਬੜੀਆਂ ਗੱਲਾਂ ਸੁਣੀਆਂ ਨੇ
ਅੱਛਾ ਜੀ ਚਲੋ ਠੀਕ ਵੀ ਜਾਣ ਲ ਮੂੰਹ ਧੋਤਾ ਨੀ ਤਨੇ ਬਸ ਅੰਦਰ ਜਾ ਕੇ ਮੂੰਹ ਧੋ ਕੇ ਤੇ ਚਲੀ ਗਈ ਚੁੱਪ ਕਰਕੇ ਕੀਤਾ ਤੁਹਾਡ ਤੁਹਾਡੇ ਕੀ ਲੈਣਾ ਉਹੇ ਅਸਾ ਕੀੀ ਪਿਆਡਾ ਸਿੰਘ ਸੀ ਜਿਹੜਾ
ਹਾਂ ਤੇ ਨੀ ਪਿਆ ਇਹ ਮੇਕਅਪ ਦਾ ਹੋਰ ਕੀ ਪਿਆ
ਅੱਛਾ ਕਿਸੇ ਨੇ ਕੁਛ ਨੀ ਜ਼ਿਆਦਾ ਸਮਾਨ ਤੁਸੀਂ ਲੈ ਹੀ ਗ ਆਪਣਾ ਨਾਲ ਹੀ
ਜਿਆਦਾਤਰ ਲੈ ਗਈਆਂ ਉਹ ਸੁਣਾਉਂਦੀ ਨਾ ਉਹਨੇ ਸੁਣਾਇਆ ਹੁਨ ਬੇਈ ਦਿਲਜੀਤ ਬੜੇ ਮਹਿੰਗੇ ਸੂਟ ਸਮਾਨ ਯੂਜ ਕਰਦੀ ਹੈ ਮੈਂ ਕਿਹਾ ਤੁਸੀਂ ਵੀ ਲੈ ਲਿਆ ਕਰ ਨਾ ਤੁਹਾਡੇ ਕੋਲ ਮੈਨੂੰ ਹੋਰ ਲੈ ਕੇ ਦੇ ਦਿੰਦਾ ਸਿੰਪਲ ਨੇ
ਸਿੰਪਲ ਨੇ ਸੁਣਾਇਆ
ਹਮ ਮਾਤਾ ਸ਼੍ਰੀ ਨੇ ਤੁਹਾਡੇ ਕਿਹਾ ਆਉਣਾ ਨਾ ਕੰਮ ਕਰਨੀ ਪਰੇਸ਼ਾਨੀ ਕਹਿੰਦੀ ਮੇਕਅਪ ਦੇ ਸਮਾਨ ਤੇ ਇੰਨੇ ਮਹਿੰਗੇ ਮਹਿੰਗੇ ਲੈਂਦੀ ਡਰੈਸਿੰਗ ਭਰਿਆ ਪਿਆ ਤੇ ਤੁਸੀਂ ਕਹਿੰਦੇ ਹੋ ਕੰਮ ਨੀ ਹੈ ਉਹਦਾ ਵਿਕੀ ਦਾ
ਹੈਗਾ ਜੀ ਸਾਡਾ ਬੜਾ ਵਧੀਆ
ਉਹਨੇ ਗੱਲਾਂ ਕੀਤੀਆਂ ਨੇ ਤੁਹਾਡੀ ਮਾਤਾ ਨੂੰ
ਗੁਰੂ ਨਾਨਕ ਸਾਹਿਬ ਦੀ ਬੜੀ ਕਿਰਪਾ ਕੀਤੀ
ਮੈਂ ਪੁੱਛਿਆ ਨਾ ਮੈਂ ਕਿਹਾ ਤੂੰ ਤੇਰੀ ਜਬਾਨ ਕਿਉਂ ਚੱਲਦੀ ਪਈ ਆ ਮੈਂ ਕਿਹਾ ਤੇਰੇ ਕੋਲ ਕੋਈ ਸਮਾਨ ਨੀ ਆਇਆ ਮੈਂ ਕਿਹਾ ਮੇਰਾ ਗਿਣਦੀ ਆ ਉਹ ਮੈਂ ਕੀਤੀ
ਗੱਲ ਈ ਤੇ ਇਹੀ ਤੇ ਗੱਲ ਚਲੋ ਮੈਂ ਗੱਲ ਤੁਹਾਡੇ ਕਰਾਂਗਾ ਜ ਕੋਈ ਗੱਲ ਨੀ ਤੇਰੀ ਗੱਲ ਕਰ
ਪ੍ਰਿੰਸ ਵੀ ਬਾਜ਼ਾਰ ਗਿਆ ਸੀ ਨਾਲ ਵਾਲੇ ਆਂਟੀ ਕਹਿੰਦੇ ਰਿਚਾਰਜ ਕਰਾ ਦੇ ਬੇਟੇ ਪਾਰਸ ਘਰ ਨੀ ਹੈ
ਹਾਂ ਫਿਰ ਮੈਂ ਕਰਾ ਤਾ
ਹਾਂ ਉਓਹੀ ਕਰ ਗਿਆ ਆਂਟੀ ਦਾ ਫੋਨ ਐਸੀ ਕਹਿੰਦਾ ਚਲੋ ਆਂਟੀ ਕੋਈ ਗੱਲ ਨੀ ਮੈਂ ਸਪੈਸ਼ਲ ਵੀ ਚਲਾ ਜਾਗਾ ਕਹਿੰਦੀ ਬੇਟੇ ਵੀਈ ਫੋਨ ਕਰਨਾ ਕਰਨਾ ਕੁਰਨਾ ਹੁੰਦਾ ਰਿਚਾਰਜ ਨੀ ਹੈ ਅੱਜ ਕਿਸੇ ਨੂੰ ਵੀ ਫੋਨ ਕਰਨ ਲਈ ਕਿਸੇ ਦਾ ਫੋਨ ਵੀ ਆ ਜਾਂਦਾ ਅੱਜ ਫੇਰ ਪ੍ਰਿੰਸ ਕਹਿੰਦਾ ਕੋਈ ਨੀ ਆਂਟੀ ਮੈਂ ਕਰਾ ਦਿੰਦਾ ਹਾਂ ਰਿਚਾਰਜ ਤੁਹਾਡਾ ਕਹਿੰਦੀ ਬੇਟੇ ਕਰਾ ਦੇ ਪ੍ਰਿੰਸ ਕਹਿੰਦਾ ਫਿਰ ਛੋਟੇ ਮੋਟੇ ਕੰਮ ਆਪਣੇ ਜਾਵਾਂ ਨਾ ਆਂਟੀ ਕਹਿ ਦਿੰਦੀ ਏ ਕੁੜੀ ਤੇ ਉਹਨਾ ਦੀ ਫੇਿਰ ਪੈਦਲ ਆਈ ਜਾਏ ਨਾ। ਪਾਰਸ ਕਦੀ ਘਰ ਨਹੀਂ ਆਉਂਦਾ ਕਹਿੰਦਾ ਫੇਰ ਮੈਂ ਛੋਟਾ ਮੋਟਾ ਸਮਾਨ ਆਪਣਾ ਲੈਣ ਜਾਂਦਾ ਵਾਂ ਫੜਾ ਦਿੰਦਾ ਵਾ ਲਿਆ ਕੇ ਸਬਜ਼ੀ ਸੁਬਜੀ ਕੋਈ ਜਰੂਰੀ ਚੀਜ਼ ਹੋਵੇ ਤੇ
ਕੀ ਵਧੀਆ ਗੱਲ ਕੀ ਜਾਰੂ ਕਰਨੀ ਚਾਹੀਦੀ ਹੈ।
ਹੋਰ।
ਅੱਜਲਗ ਕਰਾਂਗੇ ਤੁਸੀਰ ਕੋਈ ਛੱਡੀ ਕਰੇਗਾ। ਹਾਂਜੀ ਹਾਂਜੀ ਆ ਰਹੀ ਆਵਾਜ਼।
ਹੁ ਨਹੀਂ ਐ ਨੀ ਮ ਮਨਾ ਨਹੀਂ ਕਰਦਾ। ਭਾ ਅਜ ਦੁੱਧ ਵਾਲਾ ਵੀ ਨੀ ਆਇਆ ਸਾਡਾ ਨੀ। ਤੇ ਨੌ ਵਜੇ ਆ ਜਾਂਦਾ ਪੌਣੇ ਨੌ ਵਜੇ।
ਫੋਨ ਨਹੀਂ ਕੀਤਾ ਉਹਨ
ਕਦੀ ਹੋਇਆ ਹੀ ਨਹੀਂ ਅੱਜ ਫੋਨ ਹੀ ਨੀ ਚੱਕਿਆ ਆਂਟੀ ਵੀ ਕਹਿ ਰਹੇ ਨੇ ਨਾਲ ਵਾਲੇ ਕਹਿੰਦੇ ਅੱਜ ਬਿੱਟੂ ਦੁੱਧ ਹੀ ਨੀ ਦੇਣ ਆਇਆ ਪਤਾ ਨੀ ਕੀ ਗੱਲ ਏ ਕੋਈ ਕੰਮ ਪੈ ਗਿਆ ਹੋਣਾ ਕੋਈ ਐਮਰਜੈਂਸੀ ਨੀ ਤੇ ਹਮੇਸ਼ਾ ਪਾਉਣੇ ਨੂੰ ਦੁ ਦੇ ਜਾਂਦਾ ਐ
ਨਹੀਂ ਐਮਰਜੈਂਸੀ ਬੰਦੀ ਨਾ ਤੇ ਫੇਰ ਬੰਦਾ ਬਾਅਦ 'ਚ ਫੋਨ ਕਰਦਾ ਵੀ ਮੈਂ ਇਸ ਕਰਕੇ ਨਹੀਂ ਆ
ਹਾਂ ਓਹੀ ਤੇ ਪ੍ਰਿੰਸ ਕਹਿੰਦਾ ਪ੍ਰਿੰਸ ਤੇ ਕਹਿ ਰਿਹਾ ਕਹਿੰਦਾ ਚੱਲ ਮੈਂ ਕਿੱਲੋ ਦੱਧ ਫੜ ਲਿਆਂਦਾ ਪਰੋਂ ਵਹੀ ਚੱਲ ਦੱਸ ਤੇ ਦਿੰਦਾ ਨਾ ਕੀ ਪਤਾ ਪ੍ਰਿੰਸ ਕਹਿੰਦਾ ਦੇਖ ਲੈਂਨੇ ਆ ਚਾਰ ਵਜੇ ਆਉਂਦਾ ਹੋਏ ਕੀ ਪਤਾ
ਮਜਬੂਰੀ ਐਸੀ ਹੋ ਜਾਂਦੀ ਬਦੇ ਦੀ ਬੰਦਾ ਨੀ ਕਰ ਬੰਦਾ ਫੋਨ ਹੋ ਸਕਦਾ।
ਨਹੀਂ ਤੇ ਵੈਸੇ ਤੇ ਕੋਈ ਦਿੱਕਤ ਨੀ ਹੈ ਪੌਣੇ ਨੋ ਵਜੇ ਦੁੱਧ ਦੇ ਜਾਂ ਦੈ ਅਗਲਾ ਰਾਈਟ ਟਮ ਨੋ ਵਜੇ ਤੱਕ ਦੁੱਧ ਆਈ ਜਾਂਦਾ ਦਾ ਮੋਸਟਲੀ
ਹਮ।
ਗੇਟ ਖੜਕਾ ਕੇ ਬਾਜ ਮਾਰ ਕੇ ਦੁੱਧ ਦੇ ਕੇ ਜਾਂਦਾ ਦੁੱ ਵੀ ਵਧ ਠੀਕ ਗ। ਚਾਹੇ ਗਾਂ ਦਾ ਮਿਕਸ ਨੀ ਕਰਦਾ ਪਿਓਰ ਹੈਗਾ ਹੈ ਗਾਂ ਦਾ।
ਗ ਦਾੱਕ ਰੇਟ ਦੇ ਰਿ
ਪਚਵੰਜਾ।
ਸੰਦੀਪ ਪੰਜਾ ਦੇ ਦੇ ਇੱਥੇ
ਫਿਫਟੀ ਫਾਈਵ ਦਿੰਦਾ ਐ।
ਸੰਦੀ ਪੰਜਾਹ ਰੁਪ ਦੇ
ਹਮ ਹਮ
ਸੰਦੀਪ ਪੰਜਾਹ ਰੁਪਏ ਦੇ ਦਿ ਦੇਖ ਲ
ਹਮ ਹਮ।
ਨਾਲ ਲੈਣ ਲੱਗੇ ਨਾ ਚੰਦਾ ਆਂਟੀ ਲੈਣ ਲੱਗੀ ਇਹ ਕੋਲ ਸੰਦੀਪ ਕੋ
ਅੱਛਾ। ਸਾਰਿਆਂ ਨੇ ਸੰਦੀਪ ਲੱਭ ਲਿਆ ਸੀ ਲਾਇਆ ਇਹ ਤੇ
ਚੰਦਾ ਨੇ ਸੰਦੀਪ ਲਾ ਲਿਆ ਹੁਨ
ਨਹੀਂ ਮੈਂ ਕਿਹਾ ਅਸੀਂ ਅਸੀਂ ਲੈਂਨੇ ਹਾਂ ਤੇ ਏਵੀ ਸੰਦੀਪ ਕੋਲ ਈ ਰੈਦੇਂ ਨੇ
ਅਸੀ ਲਿਆ, ਥਲੇ ਆਂਟੀ ਔਰ ਲੈਣ ਲੱਗ ਗੇ। ਆਂਟੀ ਲਿਆ, ਸਾਹਮਣੇ ਕਈ ਵਾਰ ਲੈਂਦੀ ਐ ਨਿਤਿਨ ਦੀ ਮੰਮੀ ਇੱਕ ਵਾਰ ਲੇਆ, ਦੋ ਵਾਰ ਲੇਆ। ਕਦੀ ਠੀਕ ਲੱਗਿਆ ਫੇਿਰ ਇੱਕ ਵਾਰੀ ਮੈਂ ਖੜਾ ਈ ਗੱਲੇ ਤੇ। ਉੱਥੇ ਗੱਲ ਕਰ ਰੇਆ ਸੀ ਕੋਈ। ਮੈਂ ਕਿਆ
ਕਿੰਨੂੰ? ਸੰਦੀਪ ਨੂੰ। ਕਿੰਨੇ ਕਿਹਾ ਹੈ?
ਹੰਮ-
ਤੇ ਓਨਾ ਕਹਿਣਾ ਸੀ
ਅਸੀਂ ਤਾਂ ਉਬਾਲ ਹੀ ਲੈਂਨੇ ਆ ਨਾਲ ਦੀ ਨਾਲ
ਆਟਾ ਹੁੰਦਾ ਨਾ ਆਟਾ
ਆਟਾ ਵੀ ਕਈ ਵਾਰੀ ਕੋਈ ਖੱਟੇ ਵਾਲੇ ਯਾ ਕੋਈ ਹੱਥ ਵੀ ਲੱਗ ਜਾਂਦਾ
ਖੱਟੇ ਅਲਾ ਹੱਥ ਲੱਗਜੇ ਜਾਂ, ਜ਼ਿਆਦਾ ਦੇਰ ਦੁੱਧ ਪੇਆ ਰੈਜੇ ਬਾਰ ਦੋ ਤਿੰਨ ਘੰਟੇ ਬਾਰ ਪੇਆ ਰੈਗਿਆ, ਗਰਮੀ ਚ
ਆਹੋ ਤਾਂਈ ਹੋਇਆ ਹੋਣੈ।
ਚਲੋ ਠੀਕ ਹੈ, ਕਰਦਾ ਮੈਂ ਫਿਰ
ਚਲੋ ਠੀਕ